ਕਾਲ ਜੀ। ਹੋਰ ਕੀ ਹਾਲ ਚਾਲ ਹੈ।
ਬਸ ਜੀ ਵਧੀਆ ਅਜੀਤ
ਬਸ ਵਧੀਆ ਬਸ ਤੁਹਾਨੂੰ ਯਾਦ ਕਰਦੀ ਸੀ ਅੱਛਾ ਹੋਇਆ ਤੁਸੀਂ ਕਾਲ ਕਰ ਲਿਆ। ਮੈਂ ਸੋਚ ਹੀ ਰਹੀ ਸੀ ਤੁਹਾਨੂੰ ਕਾਲ ਕਰਾਂ ਹਾਂ ਬਸ ਹੁਣੇ ਤੁਹਾਨੂੰ ਯਾਦ ਕਰ ਰਹੀ ਸੀ ਹਾਂ।
ਅੱਛਾ ਜੀ। ਚਲੋ ਤੇ ਬਹੁਤ ਵਧੀਆ ਹੋਇਆ ਫਿਰ ਸਹੀ ਟਮ ਤੇ ਮਤਲਬ ਮੈਂ ਤੁਹਾਨੂੰ ਫੋਨ ਕੀਤਾ।
ਬਿਲਕੁਲ ਸਹੀ ਬਿਲਕੁਲ ਰਾਈਟ ਟਾਈਮ ਸੀ ਐਕਚੁਲੀ ਕੀ ਸੀ ਕਿ ਅ ਮੈਂ ਬੇਟੇ ਨੂੰ ਪੁੱਛਿਆ ਬੇਟਾ ਕੀ ਖਾਣਾ ਵੇ ਮੇਰੇ ਬੱਚੇ ਨੂੰ ਨਾ ਪਤਾ ਪਨੀਰ ਬਹੁਤ ਪਸੰਦ ਐ ਉਹ ਤੇ ਕਹਿੰਦਾ ਬਸ ਹਰ ਰੋਜ਼ ਮੈਨੂੰ ਕਦੀ ਪਨੀਰ ਕੜਾਹੀ ਪਨੀਰ ਖਵਾ ਦੋ ਕਦੀ ਸ਼ਾਹੀ ਪਨੀਰ ਖਵਾ ਦੋ ਕਦੀ ਪਨੀਰ ਬੁਰਜੀ ਖਵਾ ਦੋ ਮਟਰ ਪਨੀਰ ਖਿਲਾ ਦੋ। ਹੁਣ ਅੱਜ ਕਹਿੰਦਾ ਮੰਮੀ ਉਹ ਬਣਾ ਉਹ ਕਿਆ ਬ ਬੋਲਦਾ ਮ ਮਲਾਈ ਕੋਫਤਾ
ਮਲਾਈ ਕੋਫਤਾ ਅੱਛਾ ਜੀ।
ਤ ਜੋ ਮੈਨੂੰ ਬਣਾਉਣਾ ਨ ਆਂਦਾ ਤੇ ਮੈਨੂੰ ਪਤਾ ਲੱਗਿਆ ਕਿ ਤੁਸੀਂ ਤੁਹਾਡੀ ਮੰਮੀ ਨੇ ਦੱਸਿਆ ਸੀ ਕਿ ਤੁਸੀਂ ਬਹੁਤ ਅੱਛੀ ਮ ਮਲਾਈ ਕੋਫਤਾ ਬਹੁਤ ਅੱਛਾ ਬਣਾਉਂਦੇ ਤੁਹਾਡੀ ਮੰਮੀ ਮੈਨੂੰ ਮਿਲੇ ਸਨ ਤੇ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਤੇ ਐਵੇਂ ਗੱਲ ਚੱਲਦੇ ਪਨੀਰ ਦੀ ਗੱਲ ਚੱਲ ਰਹੀ ਸੀ ਤੇ ਮੈਨੂੰ ਤੁਹਾਡੀ ਯਾਦ ਆ ਗਈ ਮੈਂ ਕਿਹਾ ਮੈਂ ਤੁਹਾਨੂੰ ਪੁੱਛਾਂ ਪਹਿਲੇ ਮੈਨੂੰ ਦੱਸੋ ਮਲਾਈ ਕੋ ਤਾਂ ਬਣਾਣਾ ਕਿਸ ਤਰ੍ਹਾਂ ਮੈਨੂੰ ਰੈਸਪੀ ਦੱਸੋ ਤੇ ਮੈਂ ਨੋਟ ਕਰਦੀ ਆ ਉਹਨੂੰ ਸਾਰਾ
ਹਾਂਜੀ ਬਿਲਕੁਲ ਜੀ ਕਿਉਂ ਨੀ ਬਿਲਕੁਲ ਦੱਸਾਂਗੇ। ਤੇ ਸਭ ਮਤਲਬ ਸਭ ਤੋਂ ਪਹਿਲਾਂ ਨੋਰਮਲ ਆ ਬਹੁਤ ਈਜ਼ੀ ਤੁਸੀਂ ਵੀ ਬੋਲੋ ਕਿਉਂਕਿ ਮਤਲਬ ਬਹੁਤ ਈਜ਼ੀ ਹੈ ਤਾਂ ਤੇ ਸਭ ਤੋਂ ਪਹਿਲਾਂ ਅਸੀਂ ਨਾ ਨੋਰਮਲੀ ਜਿਵੇਂ ਓਨੀਅਨ ਵਗੈਰਾ ਰ ਟਮੈਟੋ ਔਰ ਅ ਜਿਵੇਂ ਪਿਆਜ਼ ਟਮਾਟਰ ਔਰ ਰੈਡ ਚਿਲੀ ਜਿਹੜੀ ਹੁੰਦੀ ਆ ਨਾ ਖੜੀ ਵਲੀ ਬਿਲਕੁਲ ਉਹਨਾਂ ਨੂੰ ਨਾ ਪਹਿਲੇ ਥੋੜਾ ਜਿਹਾ ਤੇਲ ਵਿਚ ਨਾ ਸੋਟ ਮੋਟੀ ਵਾਲੀ ਹਾਂਜੀ -ਹਾਂਜੀ ਮੋਟੀ ਵਾਲੀ ਹਾਂਜੀ -ਹਾਂਜੀ ਲਾਲ ਮਿਰਚ ਉਹਨੂੰ ਥੋੜਾ ਨਾ ਸੋਟ ਕਰਨਾ ਥੋੜਾ ਓਇਲੀ ਗਾਰਨਿਸ਼ ਕਰਨਾ ਥੋੜਾ ਮਤਲਬ ਰੱਖਣਾ ਉਹਨੂੰ ਥੋੜਾ ਫਰਾਈ ਕਰਕੇ ਨਾ ਦੋ ਤਿੰਨ ਮਿੰਟ ਉਹਨੂੰ ਫਰਾਈ ਕਰਕੇ
ਨਹੀਂ-ਨਹੀਂ ਪਿਆਜ ਨੂੰ ਵੀ ਫਰਾਈ ਕਰਨਾ।
ਹਾਂਜੀ ਅਲੱਗ-ਅਲੱਗ ਨੀ ਕਰਨਾ ਸਭ ਨੂੰ ਵਿੱਚ ਵਿੱਚ ਮੋਟਾ- ਮੋਟਾ ਕੱਟ ਕੇ ਬਰੀਕ- ਬਰੀਕ ਨਹੀਂ ਬਿਲਕੁਲ ਮੋਟਾ-ਮੋਟਾ ਕੱਟ ਕੇ ਹਾਂਜੀ- ਹਾਂਜੀ- ਹਾਂਜੀ- ਹਾਂਜੀ। ਜਿਵੇ ਟਮਾਟਰ ਹੈ ਟਮਾਟਰ ਇੱਕ ਪੂਰਾ ਸਾਬਤ ਹੁੰਦਾ ਨਾ ਬਸ ਉੱਪਰੋਂ ਨਾ ਉਹਨੂੰ ਐਵੇਂ ਕਰਕੇ ਚੀਰਾ ਦੇਣਾ ਬਸ ਇੱਕ ਦੋ ਚੀਰੇ ਦੇਣੇ ਵਿੱਚ ਤੇ ਉਹਨੂੰ ਵਿੱਚ ਰੱਖ ਦੇਣਾ ਓਇਲ ਲਗਾ ਕੇ ਟਮਾਟਰ ਪਿਆਜ ਔਰ ਲਾਲ ਮਿਰਚ ਸਭ ਨੂੰ ਕੱ ਕੱਠੇ ਰੱਖ ਦੇਣਾ ਤੇ ਓਇਲ 'ਚ ਉਨੂੰ ਸੋਟ ਕਰਨਾ ਉਹਦੇ ਬਾਅਦ ਉਹਨੂੰ ਦਸ ਮਿੰਟ ਵਾਸਤੇ ਸਟੀਮ ਦੇਣੀ ਐ। ਥੋੜਾ ਪਾਣੀ ਪਾ ਕੇ
ਅੱਛਾ ਮਤਲਬ ਅੱਛਾ ਪਾਣੀ ਥੋੜ੍ਹਾ ਮਤਲਬ ਕਿੰਨਾ ਪਾਣੀ ਪਾਈਏ। ਮਤਲਬ ਇੰਨਾ ਪਾਈਏ ਕਿ ਸਿਰਫ ਉਹ ਅ ਹਲਕਾ ਜਿਹਾ ਗਲ ਜਾਏ ਜਾ
ਗੱਲ ਜਾਈਏ ਨਹੀਂ -ਨਹੀਂ ਥੋੜ੍ਹਾ ਜਿਹਾ ਪਾਣੀ ਪਾਉਣਾ ਮਤਲਬ ਅੱ
ਉਹ ਮੈਂ ਸਮਝ ਗਈ ਬਿਲਕੁਲ- ਬਿਲਕੁਲ ਸਮਝ ਗਈ -ਸਮਝ ਗਈ। ਅੱਛਾ ਮੈਂ ਨਾ ਵੈਸੇ ਇਹ ਨਵਾਂ ਤਰੀਕਾ ਅੱਜ ਪਹਿਲੀ ਵਾਰੀ ਤੁਹਾਡੇ ਕੋਲ ਸੁਣ ਰਹੀ ਹਾਂ ਜੋ ਤੁਸੀਂ ਦੱਸ ਰਹੇ ਹੋ ਫਸਟ ਟਾਈਮ ਹਾਂ ਐਕਚੁਲੀ ਸਭ ਜਾਣੇ ਨਾ ਅ ਪਿਆਜ ਨੂੰ ਭੁੰਨ ਦਿੰਦੇ ਨੇ ਟਮਾਟਰ ਨੂੰ ਭੁੰਨਦੇ ਨੇ ਨਮਕ ਮਿਰਚ ਮਸਾਲੇ ਪਾਉਂਦੇ ਨੇ। ਹਨਾ ਇਹ ਤੁਹਾਡਾ ਤਰੀਕਾ ਚਲੋ ਅੱਛਾ ਹੀ ਬਣੇਗਾ ਬਹੁਤ ਹਾਂ ਕੁਛ ਅਲੱਗ ਹੈ। ਜ਼ਰੂਰ- ਜ਼ਰੂਰ, ਬਣਾਉਣਾ ਹੀ ਹੈ ਮੈਂ।
ਹਾਂਜੀ, ਤੇ ਫੇਰ ਬਸ ਉਹਨੂੰ ਥੋੜਾ ਨਾ, ਸਟੀਮ ਦਸ ਮਿੰਟ ਤੱਕ ਸਟੀਮ ਲ ਵਾਉਣੀ ਹੈ ਔਰ ਫੇਰ, ਉਹਨੂੰ ਠੰਡਾ ਕਰਕੇ ਉਹਨੂੰ ਗ੍ਰਾਇੰਡ ਕਰਨਾ ਗ੍ਰਾਇੰਡ ਇਸ ਕਿਸ ਤਰਾਂ ਕਰਨਾ ਕਿ, ਪਿਆਜ਼, ਟਮਾਟਰ, ਲਾਲ ਮਿਰਚ ਇਕੱਠੇ। ਉਹਦੇ ਅੰਦਰ ਤੁਸੀਂ, ਕਾਜੂ ਪਾ ਸਕਦੇ ਓ, ਮਖਾਣੇੇ ਪਾ ਸਕਦੇ ਓ। ਟੇਸਟ ਦੇ ਅਕੋਡਿੰਗ, ਤੇ ਅਹ ਲਸਣ, ਅਦਰਕ ਇਹ ਸਭ ਚੀਜ਼ਾਂ ਪਾਣੀਆਂ ਨੇ ਲਸ ਅਦਕਰ ਖੜੇ ਮਸਾਲ ਤੇ
ਇੱਕ ਗੱਲ ਮੈਨੂੰ ਦੱਸੋ। ਕਿ ਜਿਸ ਤਰਾਂ ਮੈਂ ਮੰਨ ਲਓ ਅ ਹਾਫ ਕੇ-ਜੀ ਪਨੀਰ ਦੇ, ਪਨੀਰ ਦੇ ਬਣਦੇ ਨਾ ਮਲਾਈ ਕੋਫ ਤਾਂ। ਮਤਲਬ ਅ ਹਾਫ ਕੇ ਜੀ ਜਾਂ ਢਾਈ ਸੌ ਗ੍ਰਾਮ ਪਨੀਰ। ਕੁੱਛ ਉਹਦਾ ਅੰਦਾਜ਼ਾ ਦੱਸੋ ਨਾ। ਕਿ ਅਗਰ ਢਾਈ ਸੌ ਗ੍ਰਾਮ ਪਨੀਰ ਹੋਏਗਾ? ਤੇ ਪਿਆਜ ਕਿੰਨਾ ਲਵਾਂ ਮੈਂ। ਇੱਕ ਲਵਾਂ ਦੋ ਮਤਲਬ ਅ ਕਿੰਨਾ ਹੋਏ, ਪਿਆਜ ਮੀਡੀਅਮ ਸਾਈਜ਼ ਦਾ। ਕਿਉਂਕਿ ਮ ਕਿਉਂਕਿ ਇਹ ਮਸਾਲੇ ਦੀ ਨਾ ਮਤਲਬ, ਜਿਹੜੀ ਉਹ ਨਾ ਅ ਕੁਆਂਟਿਟੀ ਜਿਹੜੀ ਐ। ਉਹ ਥੋੜੀ ਸਹੀ ਹੋਣੀ ਚਾਹੀਦੀ ਐ। ਕਿ ਮੈਂ ਘੱਟ ਪਾ ਦਾਂ ਜਾਂ ਜ਼ਿਆਦਾ ਪਾਤਾ ਪਾਦਾਂ।
ਨਹੀਂ-ਨਹੀਂ, ਬਿਲਕੁਲ-ਬਿਲਕੁਲ। ਜਿਵੇਂ ਤੁਸੀਂ ਅੱਧਾ ਕਿੱਲੋ ਪਨੀਰ ਲੈਂਦੇ ਓ। ਅੱਧਾ ਕਿੱਲੋ ਹੈ। ਜਿਵੇਂ ਬੋਲਸ ਬਣਾਉਣ ਵਾਸਤੇ ਪਨੀਰ ਚਾਹੀਦਾ ਸਾਨੂੰ ਕੋਫਤੇ ਬਣਾਉਣ ਵਾਸਤੇ। ਤੇ ਹਾਂਜੀ, ਤੇ ਤੁਸੀਂ, ਲੈ ਲਓ ਤੁਸੀਂ ਪੰਜ ਪਿਆਜ ਲੈ ਲਓ। ਤੁਸੀਂ ਔਰ ਇੰਨੇ ਹੀ, ਤੁਸੀਂ ਚਾਰ ਟਮਾਟਰ ਲੈ ਲਓ। ਤੇ ਗਰੇੇਵੀ ਇਹਨਾਂ ਦੀ ਬਣਦੀ ਐ। ਤੇ ਗ੍ਰੇਵੀ ਜਿਆਦਾ ਬਣੇਗੀ ਨਾ, ਤੇ ਵਧੀਆ ਲੱਗ
ਹਾਂ। ਅੱਛਾ- ਅੱਛਾ, ਠੀਕ ਹੈ, ਠੀਕ ਹੈ, ਬਸ ਠੀਕ ਹੈ, ਹੋ ਗਿਆ। ਬਾਕੀ ਠੀਕ ਹੈ। ਅੱਗੇ ਦੱਸੋ, ਫੇਰ ਉਹ ਮੈਂ ਸਮਝਗੀ। ਕਿਉਂਕਿ। ਮੈਨੂੰ ਥੋੜਾ ਡਾਊਟ ਹੁੰਦਾ ਪਿਆਜ ਦਾ ਈ। ਅੰਦਾਜ਼ਾ ਨਹੀਂ ਰਹਿੰਦਾ, ਇਸ ਚੀਜ਼ ਦਾ। ਕਿ ਕਿੰਨਾ ਪਿਆਜ ਪਾਉਣਾ, ਕਿਸੇ ਚੀਜ਼ ਵਿੱਚ।
ਹਾਂਜੀ- ਹਾਂਜੀ, ਬਸ ਏਈ ਏ, ਤੁਸੀਂ ਤੇ ਪੰਜ ਕੁ ਪਿਆਜ਼ ਲੈ ਲਓ ਮੀਡੀਅਮ ਸਾਈਜ਼ ਵਾਲੇ। ਔਰ ਚਾਰ ਟਮਾਟਰ ਲੈ ਲਓ ਉਹ ਵੀ ਮੀਡੀਅਮ ਸਾਈਜ਼ ਵਾਲੇ। ਥੋੜੇ- ਥੋੜੇ ਮਤਲਬ ਥੋੜੇ- ਥੋੜੇ, ਵੱਡੇ ਹੋ ਗਏ, ਹਨਾ। ਫੇਰ ਜ਼ਿਆਦਾ ਗਰੇਵੀ ਬਣਦੀ ਐ। ਫੇਰ ਤੁਸੀਂ ਗ੍ਰੇਵੀ, ਉਹ ਸਬ ਦੀ ਗ੍ਰੇਵੀ ਬਣਾਉਣੀ ਐ। ਨਾ ਤੇ ਤੁਸੀਂ ਵਿੱਚ ਹੀ ਕਾਜੂ ਪਾ ਦੋ ਅ ਕਾਜੂ ਥੋੜੇ ਜਿਹੇ ਪਾ ਦੋ, ਇੱਕ ਮਤਲਬ ਇੱਕ। ਇੱਕ, ਅੱਧੀ ਮੁੱਠੀ ਔਰ ਏਨੇ ਹੀ ਤੁਸੀਂ ਮਖਾਨਣੇ ਪਾ ਦੋ, ਟੇਸਟ ਆਜੇਗਾ ਉਹਦੇ ਨਾਲ ਟੇਸਟ ਬੜਾ ਵਧੀਆ ਆਦਾ।
ਤੇ ਇਹਨਾਂ ਨੂੰ, ਕੀ ਪੀਸ ਦੇਣਾ ਨਾਲ ਈ?
ਹਾਂਜੀ- ਹਾਂਜੀ, ਨਾਲ ਹੀ ਪੀਸ ਦੇਣਾ ਉਹਨਾਂ ਨੂੰ।
ਓਕੇ, ਠੀਕ ਹੈ, ਠੀਕ ਹੈ, ਸਮਝ ਗਈ, ਸਮਝ ਗਈ।
ਤੇ ਜਿਹੜੀ ਉਹ, ਗ੍ਰੇਵੀ ਬਣ ਜਾਏਗੀ ਨਾ ਥਿੱਕ ਜੀ। ਫੇਰ ਉਹਨੂੰ ਤੁਸੀਂ, ਦਬਾਰਾ ਨਾ ਓਇਲ ਵਿਚ ਜਸਟ ਓ, ਫਰਾਈ ਕਰਨਾ ਐ। ਤੇ ਓਨੂੰ, ਤੁਸੀਂ ਓਇਲ ਪਾ ਕੇ ਦੁਬਾਰਾ ਪ੍ਰੋਪਰਲੀ ਓਦੇ ਅੰਦਰ ਅਹ ਮਤਲਬ ਪੰਜ ਮਿੰਟ ਉਹਨੂੰ, ਭੁੰਨਨਾ ਗ੍ਰੇਵੀ ਨੂੰ। ਜਿਵੇਂ ਅਸੀਂ ਪਿਆਜ, ਟਮਾਟਰ ਭੁੰਨੀ ਦਾ ਐ ਨਾ। ਐਵੇਂ ਭੁੰਨ-ਭੁੰਨ ਲੋਓ ਉਹਨਾਂ ਨੂੰ, ਤੇ ਫੇਰ ਉਹਦੇ ਅਦਰ ਤੁਸੀਂ ਮਸਾਲੇ ਵਗੈਰਾ
ਅਗਰ ਇਸ ਤਰਾਂ ਦੀ ਗ੍ਰਰੇਵੀ ਨੂੰ, ਅਸੀਂ ਭੁੰਨੀਏ ਨਾ। ਤਾਂ ਟਕ-ਟਕ ਜਿਸ ਤਰਾਂ ਉਹ ਵਜਦੇ ਨੇ ਨਾ। ਅਹ ਉੱਡਦਾ- ਉੱਡਦਾ ਮਸਾਲਾ। ਤੇ ਅਸੀਂ ਇਹਨੂੰ ਢੱਕ ਕੇ ਭੁੰਨੀਏ ਯਾ ਆਈ ਤਰਾਂ ਹੀ, ਹਲਕੇ ਸਾਈਜ਼।
ਹਾਂਜੀ ਮਤਲਬ ਤੁਸੀ ਸਿਮ ਕਰਕੇ ਨਾ, ਸਿਮ ਕਰਕੇ ਇਹਨੂੰ ਰੱਖ ਦਿਓ। ਜਿਵੇਂ ਥੋੜੀ-ਥੋੜੀ, ਭੁੰਨ ਜਾਏਗੀ। ਜਿਵੇਂ ਤੁਹਾਨੂੰ ਲੱਗ ਰਿਹਾ ਕੀ ਉਪ ਉਬਲ ਰਹੀ ਹੈ ਨਾ। ਤੇ ਫੇਰ ਉਹਨੂੰ ਡੱਕ ਦੋ। ਫਿਰ ਉਹ ਬਾਹਰ ਨੀ ਜਾਂਦੀ। ਹਾਂਜੀ ਫੇਰ, ਤੁਸੀਂ ਨਾਲ ਹੀ ਖੜੇ ਮਸਾਲੇ ਪਾ ਦੋ। ਜਿਵੇਂ ਲੌਂਗ ਹੋ ਗਿਆ, ਇਲਾਇਚੀ ਹੋ ਗਈ ਵੱਡੇ ਵਾਲੇ ਬਾਕੀ ਲੂਣ- ਮਿਰਚ ਚ ਹਾਂਜੀ- ਹਾਂਜੀ, ਦਾਲਚੀਨੀ ਵਗੈਰਾ ਲੂਣ- ਮਿਰਚ।
ਅੱਛਾ। ਦਾਲਚੀਨੀ ਪੇਗੀ।
ਹਾਂਜੀ ਹਲਕੀ ਜੀ। ਧਨੀਆ ਪਾਊਡਰ, ਨਮਕ ਹਲਦੀ, ਮਿਰਚ, ਔਰ ਧਨੀਆਂ ਪਾਉਡਰ, ਜੀਰਾ ਪਾਊਡਰ, ਐਸ ਨਾਲ ਹੀ ਤੁਸੀਂ ਪਾ ਦੋ, ਹਾਂਜੀ ਔਰ ਜਿਹੜੇ ਬਾਹੁ ਬਣਾਣੇ ਹੁੰਦੇ ਨੇ ਨਾ। ਉਹਨਾਂ ਵਾਸਤੇ, ਜਿਵੇਂ ਤੁਸੀਂ ਪੰਜ ਸੌ ਗ੍ਰਾਮ ਜਾਂ ਢਾਈ ਸੌ ਗ੍ਰਾਮ ਪਨੀਰ ਲਿੱਤਾ ਹਨਾ। ਉਹ ਤੁਸੀਂ ਅਕੋਡਿੰਗਲੀ ਮੈਂਬਰਸ ਲੈ- ਲੈ ਲੈਣੇ ਐ। ਤੇ ਉਹ ਹਾਂਜੀ। ਤੇ ਪਨੀਰ ਨੂੰ ਕ੍ਸ਼ ਕਰਕੇ, ਉਹਨੂੰ ਬਿਲਕੁਲ ਮੈਸ਼ ਕਰਕੇ ਨਾ ਉਹਦੇ ਅੰਦਰ ਤੁਸੀਂ ਅਹ ਬ੍ਰੈਡ ਜੀ, ਬ੍ਰੈਡ ਦੇ ਕ੍ਰਮਸ ਵੀ ਤੁਸੀਂ ਪਾ ਸਕਦੇ ਹੋ ਥੋੜ੍ਹੀ ਜਿਹੀ ਬ੍ਰੈਡ ਨੂੰ ਗਿੱਲੀ ਕਰਕੇ ਬ੍ਰੈਡ ਤੋੜ ਕੇ ਵੀ ਜਾਂ ਫਿਰ ਤੁਸੀਂ ਉਹਦੇ ਅੰਦਰ ਮੈਦਾ ਜਾਂ ਕੋਰਨਫਲਾਵਰ ਮਿਕਸ ਕਰਕੇ ਉਹਦੀ ਛੋਟੀ-ਛੋਟੀ ਬੋਲਸ ਬਣਾਣੀ ਹੈ ਸੋਫਟ-ਸੋਫਟ
ਕੋਰਨਫਲਾਵਰ ਨਾਲ ਉਹ ਟਾਈਟ ਨਹੀਂ ਹੋ ਜਾਣਗੇ ਅਗਰ ਕੋਰਨਫਲਾਰ ਪਾਵਾਂਗੇ ਤੇ
ਥੋੜ੍ਹਾ ਜਿਹਾ ਪਾਣੈ ਬਸ ਸੋਫਨੈਸ ਵਾਸਤੇ ਮੈਦਾ-ਮੈਦਾ ਮਤਲਬ ਮਤਲਬ ਔਰ-ਔਰ ਇੱਕ ਦੋ ਉਬਲੇ-ਉਬਲੇ ਹੋਏ ਆਲੂ ਜਿਵੇਂ ਥੋੜ੍ਹੀ ਜਿਹੀ ਸੋਫਟਨੈਸ ਆ ਜਾਏ
ਹਾਂ ਉਬਲਿਆ ਮਤਲਬ ਮੰਨ ਲਓ ਢਾਈ ਸੌ ਗ੍ਰਾਮ ਪਨੀਰ ਹੈ ਤੇ ਮੈਂ ਉਹਦੇ ਚ ਆਲੂ ਇੱਕ ਪਾਵਾਂ ਦੋ ਪਾਵਾਂ ਕਿਸ ਤਰ੍ਹਾਂ ਕਿੰਨੇ ਪਾਵਾਂ
ਹਾਂਜੀ ਮਤਲਬ ਮੀਡੀਅਮ-ਮੀਡੀਅਮ ਹੈ ਨਾ ਛੋਟੇ ਛੋਟੇ ਹੈ ਤੇ ਦੋ ਪਾ ਦੋ ਅਗਰ ਵੱਡਾ ਤੇ ਇੱਕੋ ਬਹੁਤ ਹੈ
ਠੀਕ ਹੈ ਠੀਕ ਹੈ ਓਕੇ ਠੀਕ ਹੈ ਅਰ ਅਗਰ ਮੈਂ ਇਹਦੇ ਚ ਪਨੀਰ ਅ ਅ ਮੈਂ ਅਗਰ ਬ੍ਰੈਡ ਪਾਣੈ ਮੈਦਾ ਨੀ ਪਾਣਾ ਚਲੋ ਮੈਂ ਬ੍ਰੈਡ ਪਾਣੈ ਬ੍ਰੈੱਡ ਨੂੰ ਹਲਕਾ ਜਿਹਾ ਗਿੱਲਾ ਕਰਕੇ ਨਿਚੋੜ ਲਾਂ ਇੱਕ ਪਾਵਾਂ ਪਨੀਰ ਬ੍ਰੈਡ ਜਾਂ ਦੋ ਪਾਵਾਂ
ਅਹ ਇਹ ਤੁਸੀਂ ਅਗਰ ਢਾਈ ਸੌ ਗ੍ਰਾਮ ਬਣਾ ਰਹੇ ਹੋ ਤਾਂ ਦੋ ਬ੍ਰੈਡ ਪਾ ਦੇਣਾ ਬਹੁਤ ਹੈ
ਅੱਛਾ ਠੀਕ ਹੈ ਠੀਕ ਹੈ
ਤੇ ਬਸ ਐਵੇਂ ਕਰਕੇ ਨਾ ਥੋੜਾ ਜਿਹਾ ਆਟਾ ਹਾਂਜੀ ਜਿਹੜਾ ਆਟਾ ਲੱਗ ਜਾਏਗਾ ਨਾ ਫਿਰ ਉਹ ਥੋੜਾ ਫਿਰ ਉਹਨ ਨਾ ਛੋਟੀ-ਛੋਟੀੇ ਬੋਲਸ ਬਣਾ ਕੇ ਨਾ ਪ੍ਰੋਪ ਪਲੀ ਉਹਨੂੰ ਉਹਦੇ ਅੰਦਰ ਵੀ ਥੋੜੇ ਮਸਾਲੇ ਨੀ ਮਤਲਬ ਉਹ ਜਿਵੇਂ
ਜਿਵੇਂ ਜਿਵੇਂ ਤੁਸੀਂ ਅ ਪਨੀਰ ਵਗੈਰਾ ਪਾਇਆ ਨਾ ਤੇ ਉਹ ਜਿਵੇਂ ਜਆਇੰਟ ਟ ਹੋਏਗਾ ਨਾ ਉਹ ਜੁਆਇੰਟ ਹੋ ਕੇ ਨਾ ਇੱਕ ਮਤਲਬ ਆਟੇ ਦੀ ਸ਼ੇਪ ਲੈ ਲਏਗਾ
ਮਤਲਬ ਇਹਨੂੰ ਜ਼ਿਆਦਾ ਮਤਲਬ ਸਾਨੂੰ ਕਰਨਾ ਪਏਗਾ ਜਿਸ ਤਰ੍ਹਾਂ ਮਤਲਬ
ਹਾਂਜੀ-ਹਾਂਜੀ ਮਸਲ ਕੇ ਹਾਂਜੀ-ਹਾਂਜੀ ਮਸਲ ਕੇ ਨਾ ਥੋੜਾ ਜਿਹਾ ਇਹਨੂੰ ਗੋਲ-ਗੋਲ ਕਰਨਾ ਪਏਗਾ ਹਾਂਜੀ
ਅੱਛਾ ਮਤਲਬ ਇਹਨੂੰ ਮੈਂ ਇਸ ਤਰ੍ਹਾਂ ਮਸਲ ਨਾ ਜਿਸ ਤਰ੍ਹਾਂ ਅਸੀਂ ਕਈ ਵਾਰੀ ਮੱਕੀ ਦੀ ਰੋਟੀ ਰੋਟੀ ਬਣਾਈ ਦੇ ਮਸਲਣ ਵਾਸਤੇ ਆਟੇ ਨੂੰ ਮਸਲ ਕੇ ਮੱਕੀ ਦੀ ਰੋਟੀ ਬਣਾਂਦੇ ਹਾਂ ਇਸ ਤਰ੍ਹਾਂ ਮਸਲ ਕੇ ਕਰੀਏ ਉਹਨੂੰ ਇਸ ਤਰ੍ਹਾਂ ਠੀਕ ਹੋ ਜਾਏਗਾ
ਜਿਵੇਂ-ਜਿਵੇ ਅਸੀਂ ਮੱਕੀ ਦਾ ਆਟਾ ਲਗਾਂਦੇ ਆਨਾ ਥੋੜ੍ਹ-ਥੋੜ੍ਹ-ਥੋੜ੍ਹਾ ਥੋੜ੍ਹਾ ਟਾਈਟ ਟਾਈਟ ਜਿਹਾ ਹੁੰਦੈ ਥੋੜਾ ਮਤਲਬ ਕਿ ਗੋਲ-ਗੋਲ ਮਤਲਬ ਬਣ ਜਾਂਦਾ ਇਕੱਠਾ ਹੋ ਜਾਂਦਾ ਹੈ ਐਵੇਂ ਕਰਕੇ ਕਿ ਜਿਦੇ ਜਿਵੇਂ ਅਸੀਂ ਉਹਦੀ ਬੋਲਸ ਬਣਾਈਏ ਨਾ ਤੇ ਬੋਲਸ ਨਾ ਖੁੱਲ੍ਹੇ ਨਾ ਉਹਦੀ ਬਸ ਇੰਨਾ ਥੋੜਾ ਜਿਹਾ ਤੇ ਹਾਂਜੀ ਤੇ ਬੋਲਸ ਨੂੰ ਕ੍ਰਿਸਪੀ ਕਰਨ ਵਾਸਤੇ ਤੁਸੀਂ ਉੱਪਰੋਂ ਨਾ ਜਿਵੇਂ ਕੋਰਨਫਲਾਰ ਦੀ ਸਲਰੀ ਹੁੰਦੀ ਹੈ ਜਾਂ ਮੈਂਦੇ ਦੀ ਸਲਰੀ ਨਾਲ ਉੱਪਰੋਂ ਤੁਸੀਂ ਅ ਬ੍ਰੈਡ ਕ੍ਰਮਸ ਨਾਲ ਕਰ ਸਕਦੇ ਹੋ ਅਗਰ ਕ੍ਰਿਸਪੀ ਕਰਨਾ ਚਾਹੁੰਦੇ ਹੋ ਤੇ ਅਗਰ ਤੁਸੀਂ ਓਵੇਂ ਵੀ ਇਹਨੂੰ ਨੋਰਮਲ ਫਰਾਈ ਕਰੋ ਨਾ ਓਦਾਂ ਵੀ ਕ੍ਰਿਸਪੀ ਰਹਿੰਦੀਆਂ ਨੇ
ਦੇ ਨੋਰਮਲ ਫੱਟ ਸਕਦੇ ਨੇ ਮੈਨੂੰ ਲੱਗਦਾ ਨਹੀਂ
ਹਾਂਜੀ-ਹਾਂਜੀ ਤੇਥ ਜੇ ਮਤਲਬ ਅੱਛੇ ਤਰੀਕੇ ਨਾਲ ਬਾਈਡਿੰਗ ਹੋਏਗੀ ਨਾ ਇਹਨਾਂ ਦੀ ਤੇ ਫਟਣਗੇ ਨੀ ਫੇਰ ਜੇ ਬਾਈੰਡਿੰਗ ਥੋੜੀ ਜਿਹੀ ਰਹਿ ਜਾਏਗੀ ਨਾ ਤੇ ਥੋੜਾ ਜਿਹਾ ਹੋ ਜਾਂਗਾ
ਨਮਕ ਪਾਣੈ ਇਹਦੇ ਵਿੱਚ ਨਾਲ
ਹਾਂਜੀ-ਹਾਂਜੀ ਨਮਕ ਪਾਣਾ ਹੈ ਤੁਸੀਂ ਥੋੜ੍ਹੀ ਜਿਹੀ ਮਿਰਚ ਪਾਣੀ ਹੈ ਔਰ ਧਨੀਆ ਪਾਊਡਰ ਪਾਣਾ ਹੈ
ਅੱਛਾ
ਹਾਂਜੀ ਬਸ ਇਹ ਸਭ ਪਾ ਕੇ ਮਿਲਾ ਕੇ ਇਹਦੀ ਬੋਲਸ ਬਣ ਜਾਏਗੀ ਨਾ ਫਿਰ ਇਹਨੂੰ ਫਰਾਈ ਕਰ ਦੇਣਾ ਤੁਸੀਂ ਫਰਾਈ ਕਰਨ ਤੋਂ ਬਾਅਦ ਥੋੜੇ ਜਿਹੇ ਥੋੜ੍ਹਾ ਜੇ ਡੀਪ ਫਰਾਈ ਜਿਵੇ ਗੋਲਡਨ-ਗੋਲਡਨ ਹੋ ਜਾਣ ਕ੍ਰਿਸਪੀ ਹੋ ਜਾਣ ਤੇ, ਹਾਂਜੀ। ਬਸ ਫੇਰ ਉਹ ਜਿਹੜੀ ਸਾਡੀ ਸਲਰੀ, ਜਿਹੜੀ ਸਾਡੀ ਗ੍ਰੇਵੀ ਰੇਡੀ ਹੋਏਗੀ ਨਾ ਬਸ ਫੇਰ ਉਹਦੇ ਵਿੱਚ ਇਹ ਡਾਇਰੈਕਟ ਸਾਨੂੰ ਇਹ ਬੋਲਸ ਜਿਹੜੀ ਐ ਸਾਡੀ ਕੋਫਤੇ ਅਸੀਂ ਉਹਦੇ ਵਿੱਚ ਪਾ ਦਾਂਗੇ ਫੇਰ ਅਸੀਂ ਉਹਨੂੰ ਥੋੜਾ ਜਿਹਾ ਘੁਮਾ ਕੇ ਪੰਜ ਦਸ ਮਿੰਟ ਉਹਨੂੰ ਮਤਲਬ ਕੀ ਥੋੜੇ ਜਿਹੇ ਗ੍ਰੇਵੀ ਵਿੱਚ ਹੋਰ ਕਰਦਾਂਗੇ ਬੋਇਲ ਫਿਰ ਉਹ ਜਿਹੜਾ ਦੋਨਾਂ ਮੈਸ਼ ਹੋ ਜਾਣੀਆਂ ਨਾ ਫਿਰ ਸਵਾਦ ਅਲੱਗ ਹੀ ਆਏਗਾ ਫ਼ਿਰ ਉਹਦਾ।
ਹਾਂ, ਠੀਕ ਏ, ਠੀਕ ਏ। ਫੇਰ ਇਹਦੇ ਚ ਉਤੋਂ ਦੀ ਕਸੂਰੀ ਮੇਥੀ ਵਗੈਰਾ ਪਾਈਏ।
ਹਾਂ ਉੱਪਰੋਂ ਤੁਸੀਂ ਇਹਨੂੰ ਗਾਰਨਿਸ਼ ਕਰ ਸਕਦੇ ਹੋ, ਕਸੂਰੀ ਮੇਥੀ ਨਾਲ ਵੀ ਤੁਸੀਂ ਇਹਨੂੰ ਗਾਰਨਿਸ਼ ਕਰ ਸਕਦੇ ਹੋ। ਔਰ ਜਿਵੇਂ ਹੁਣ ਤੁਸੀਂ ਹਰਾ ਧਨੀਆ ਪਾ ਦੋ ਜਾਂ ਫਿਰ ਕਰੀਮ ਲਾਸਟ ਵਿੱਚ ਜਿਹੜੀ ਹੁੰਦੀ ਐ ਨਾ, ਅਮੂਲ ਵਾਲੀ ਜਿਹੜੀ
ਹਾਂ ਕਰੀਮ ਤੇ ਕਰੀਮ ਤੇ ਮੈਂ ਕਿਹਾ ਪੈਂਦੀ ਹੋਈ ਐ, ਇਹਦੇ ਵਿੱਚ ਤੇ
ਹਾਂਜੀ-ਹਾਂਜੀ-ਹਾਂਜੀ।
ਅਗਰ ਮਲਾਈ ਕੋਫਤਾ ਹੈਦਾ ਨਾਮ ਤੇ ਫਿਰ ਕਰੀਮ ਤੇ ਪਏਗੀ ਤਾਂ ਹੀ ਅੱਛਾ ਲੱਗੇਗਾ, ਦੇਖਣ ਚ ਵੀ ਅੱਛਾ ਲੱਗੇਗਾ, ਸਰਵ ਕਰਾਂਗੇ ਤੇ ਅੱਛਾ ਲੱਗੇਗਾ। ਬ ਬੇਟੇ ਨੂੰ ਹੋਰ ਹੀ ਭੁੱਖ ਲੱਗ ਜਾਂਦੀ ਆ ਦੇਖ ਕੇ
ਬਿਲਕੁਲ ਐ ਤੇ ਹੈ ਹੀ ਚੀਜ਼ ਏਦਾਂ ਦੀ। ਜਾਂ ਫਿਰ ਤੁਸੀਂ ਹੋਮਮੇਡ ਮਲਾਈ ਪਾ ਸਕਦੇ ਹੋ, ਜਿਵੇਂ ਕਰਦੀ ਹੁੰਦੀ ਦੀ ਐ ਨਾ ਜਾਂ ਫਿਰ ਐਵੇਂ ਮੂਲ ਆਲੀ ਕਰੀਮ, ਹਾਂਜੀ।
ਵੈਸੇ ਬਹੁਤ ਅੱਛਾ ਦੱਸਿਆ ਤੁਸੀਂ ਮੈਨੂੰ ਆ, ਵੈਸੇ ਹੋਰ ਵੀ ਕੀ-ਕੀ ਬਣਾ ਲੈਂਦੇ ਹੋ ਤੁਸੀਂ।
ਹੋਰ ਵੀ ਇਹ ਸਭ ਕੁਛ ਬਣਾ ਲੈਂਦੇ ਆ, ਸਭ ਕੁਛ ਜਿਵੇਂ ਰਾਜਮ ਚਾਵਲ ਹੋ ਗਏ। ਛੋਲੇ ਚਾਵਲ ਹੋ ਗਏ, ਇਹ ਸਭ ਪਾਸਤਾ ਵੀ ਬਹੁਤ ਵਧੀਆ ਮਤਲਬ ਜਿਵੇਂ ਇਟਾਲਅਨ ਵਿੱਚ
ਅੱਛਾ, ਚਲੋ ਵਧੀਆ ਫੇਰ ਕਦੀ ਬਣਾਵਾਂਗੀ ਨਾ ਮੈਂ ਤੁਹਾਡੇ ਕੋਲ ਪਾਸਤਾ ਸਿੱਖਾਂਗੀ ਮੈਂ ਕਿਉਂਕਿ ਰਾਜਮਾਂ ਚਾਵਲ ਵਗੈਰਾ ਤੇ ਆਪ ਆਪਾਂ ਬਣਾਈ ਲਏਦੇ ਰਾਜਮਾਂ ਚਾਵਲ, ਛੋਲੇ ਚਾਵਲ, ਨੋਰਮਲ ਸਬਜੀਆਂ ਹੋ ਗਈਆਂ। ਮਤਲਬ ਅੱਜ-ਕੱਲ੍ਹ ਨਾ ਜਿਹੜੀ ਦੂਸਰੀ ਡਿਸ਼ਿਜ਼ ਨੇ ਨਾ, ਉਹ ਮੈਂ ਘੱਟ ਹੀ ਬਣਾਦੀ ਹਾਂ। ਬੰਦੀਆਂ ਵੀ ਨੀ ਅੱਛੀ ਤੇ ਮੇਰੇ ਕੋਲੋਂ ਤੇ ਜਿਸਦਾ ਕੁਛ ਬਣਾਉਣਾ ਤੇ ਕਿਸੇ ਕੋਲੋਂ ਪੁੱਛ ਲਈ ਦਾ ਵੇ ਤੇ ਪਾਸਤਾ ਬਣਾਵਾਂਗੀ ਨਾ ਤੁਹਾਨੂੰ ਪੁੱਛਾਂਗੀ, ਉਹ ਵਾਈਟ ਸੋਸ ਪਾਸਤਾ ਹੁੰਦਾ ਨਾ।
ਹਾਂਜੀ-ਹਾਂਜੀ-ਹਾਂਜੀ। ਵੀ ਯ ਇਹੀ ਇਹੀ ਸਹੀ ਲੱਗਦਾ ਐ ਹਾਂਜੀ, ਬਿਲਕੁਲ ਜੀ ਬਿਲਕੁਲ ਕਦੇ ਵੀ
ਚਲੋ, ਹੋਰ ਸੁਣਾਓ ਸਭ ਵਧੀਆ, ਸਭ ਠੀਕ-ਠਾਕ।
ਸਭ ਵਧੀਆ ਜੀ ਸਭ ਵਧੀਆ ਸਭ ਠੀਕ -ਠਾਕ, ਤੁਸੀਂ ਠੀਕ ਹੋ ਜੀ।
ਹਾਂ-ਹਾਂ-ਹਾਂ, ਬਿਲਕੁਲ ਠੀਕ-ਠਾਕ ਸਭ ਵਧੀਆ।
ਚਲੋ ਠੀਕ ਐ ਜੀ, ਓਕੇ ਜੀ, ਸਤਿ ਸ੍ਰੀ ਅਕਾਲ ਜੀ। ਜੀ।